ਥ੍ਰੀ ਕਾਲ ਜੀ
ਸਤਿ ਸ਼ੀ ਕਾਲ ਜੀ
ਚ ਵਧੀਆ ਹਾਂਜੀ ਵਧੀਆ ਵ ਚਾਹੀਦਾ
ਹਾ ਹਾ ਹੂ ਸਹੀ ਹੈ ਹੋਰ ਵਿੱਚ ਨਾ ਹੈਗਾ ਪਹਿਲਾਂ ਫੋਨ ਆ ਗਿਆ ਸੀ ਕਿਸੇ ਦਾ ਫੇਰ ਮੈਂ ਕਿਹਾ ਹੈਗਾ ਪਹਿਲਾਂ ਗੱਲ ਕਰ ਹੀ ਲੈਂ ਮ ਜੇ ਮੈਂ ਮੈਂ ਉੱਧਰ ਕੋਲ ਲਾ ਲਈ ਤਾਂ ਫੇਰ ਕੀ ਤੇ ਉਹ ਹੁਣ ਆਵੇ ਨਾ ਗ
ਨਹੀਂ ਨਹੀਂ ਨਹੀਂ ਨਹੀਂ ਨਹੀਂ ਕੋਈ ਗੱਲ ਨਹੀਂ
ਹਾਂ ਤਾਂ ਕਰਕੇ ਇਹਦਾ ਫੇਰ ਮੇਹ ਪਹਿਲਾਂ ਕੋਲ ਈ ਕਰ ਲਊਗਾ ਉਹਨਾਂ ਨਾਲ ਗੱਲ ਕਰ ਲਊ ਕੀਤੇ ਵਿਚਾਲੇ ਫੇਰ ਫੋਨ ਕਰੀ ਜਾਣ
ਹਾਂ ਨਹੀਂ ਠੀਕ ਆ ਮੈਨੂੰ ਵੀ ਹੁਣੇ ਮਾਸੀ ਦਾ ਫੋਨ ਆਇਆ ਤੇ ਘਰੇ ਪਹੁੰਚ ਗਏ ਹੋਣੇ ਨਾ ਮਾਸੀ ਤੇ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਹੁਣ ਆਪਣੇ ਮੋਬਾਇਲ ਤਾਂ ਕਰੋ ਗੱਲ
ਹਾਂ ਸਹੀ ਹੈ
ਪਈ ਆਂ
ਹਮ-ਹਮ ਉਹੀ ਹੈ ਫੇਰ ਵੇਚੇਗਾ ਜਿਵੇਂ ਹੁਣ ਉਹ ਵਾਲੇ ਚ ਹੁੰਦਾ ਸੀ ਨਾ ਫੋਨ ਗ ਉਹਦੇ ਵਿੱਚ ਵੀ ਆਪਣਾ ਰਿਜੈਕਟ ਹੋਣ ਦਾ ਡਰ ਹੁੰਦਾ ਸੀਗਾ ਥੋੜ੍ਹੀ ਜਿਹੀ ਆਵਾਜ਼ ਤਾਂ ਕਰਕੇ ਹੁਣ ਇਹਦਾ ਹਜੇ ਤੱਕ ਸਿਸਟਮ ਦਾ ਪੂਰਾ ਪਤਾ ਨਹੀਂ ਗਾ
ਬਸ ਬਸ ਉਹ ਕੀ ਪਤਾ ਸਾਨੂੰ ਨਹੀਂ ਪ ਤਾਾ ਵੀ ਸਾਡੀ ਕਿੰਨੀਆਂ ਕੋਲਾਂ ਅਗਲੇ ਅਕਸੈਪਟ ਕਰ ਰਹੇ ਆ
ਹਾਂ ਹਾਂ ਹਾਂ ਹਾਂ ਹਾਂ ਹਾਂ ਉਹੀ ਤਾਂ ਹੈ ਵੀ ਆਪਾਂ ਨੂੰ ਪਤਾ ਨੀ ਲੱਗ ਰਿਹਾ ਹੈਗਾ ਬਿਲਕੁਲ ਹੀ।
ਪਤਾ ਨੀ ਇਹਨਾਂ ਨੂੰ ਇੱਕ ਇਹ ਮਤਲਬ ਕਿ ਜਿਵੇਂ ਇਹਨਾਂ ਨੇ ਟ੍ਰਾਂਸਕ੍ਰਿਪਸ਼ਨ ਦਾ ਗਰੁੱਪ ਬਣਾਇਆ ਨਾ
ਹਾਂ-ਹਾਂ ਸਹੀ ਹੈ ਸਹੀ ਹੈ ਉਵੇਂ ਹੁਣ ਬਣਾਉਣਾ ਚਾਹੀਦਾ ਹੈਗਾ ਵੀ ਉਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਰਹਿਣਾ ਉਹਦੇ ਵਿੱਚ ਡਿਟੇਲ ਦੇਣੀ ਚਾਹੀਦੀ ਹੈ ਇਹਨਾਂ ਨੂੰ ਸਾਰੀ ਹੀਗਾ ਵੀ ਕੋਲਿੰਗ ਆ ਲਿਆਂਦਾਾ ਇਹੀ ਸਿਸਟਮ ਹੈ ਹੈਗਾ।
ਹਾਂ ਬਸ ਉਹਨਾਂ ਨੂੰ ਦੱਸਣਾ ਚਾਹੀਦਾ ਸਾਰੀ ਇਨਫੋਰਮੇਸ਼ਨ ਦੇ
ਹਮ-ਹਮ ਪੂਰਾ ਗਾਈਡ ਕਰਦਾ ਨਾਂ ਫਿਰ ਤਾਂ ਇਹਵੇ ਪ੍ਰੋਬਲਮ ਹੀ ਨਹੀਂ ਆਉਂਦੀ ਇਹਦੀ ਰਿਪੋ ਵੀ ਸਾਰੇ ਵਧੀਆ ਕਰਨਗੇ ਫੇਰ। ਕੰਮ, ਹੁਣ ਜਿਹਨਾਂ ਨੂੰ ਹੁਣ ਸਮਝ ਹੈ ਨਹੀਂ ਗ ਜਿਹਨਾਂ ਨੂੰ ਪਤਾ ਨੀ ਗਾ ਵੀ ਕਿਵੇਂ ਕੁੱਛ ਕਰਨਾ ਹੈਗਾ ਫੇਰ ਉਹ ਵਿਚਾਰੇਗਾ ਕਦੇ ਇੱਧਰੋਂ ਪੁੱਛਦੇ ਹੈਗੇ ਸਾਰੇ ਹੁਣ ਏਦਾਂ ਵੀ ਕਈ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਦੱਸਣ ਵਾਲੇ ਵੀ ਨੀ ਹੁੰ ਕਈ ਤਾਂ ਦੱਸ ਦਿੰਦੇ ਹੈਗੇ ਕਈ ਨਹੀਂ ਵੀ ਦੱਸ ਦੇ। ਵੀ ਹਾਂ ਆਹ ਚੀਜ਼ ਐਵੇਂ ਕਰਨੀ ਹੈ।
ਨਹੀਂ-ਨਹੀਂ ਕਈ ਨਹੀਂ ਦੱਸਦੇ ਹੈਗੇ। ਇਸ ਤੋਂ ਚੰਗਾ ਹੈਗਾ ਕਿ ਹੁਣ ਪੁੱਛਿਆ ਉਹਨ ਨੂੰ ਜਾਵੇ ਜਿਹੜਾ ਦੱਸੇ ਠੀਕ ਹੈ ਨਾ ਤੇ ਇਹ ਮਤਲਬ ਟੀਚਰਸ ਦਾ ਵੀ ਕੰਮ ਹੋਇਆ ਵਾ ਸਾਨੂੰ ਦੱਸਣਾ ਸਾਨੂੰ ਕੁੱਝ ਦੱਸਿਆ ਹੀ ਨੀ ਜਾ ਰਿਹਾ।
ਹਾਂ-ਹਾਂ ਨਹੀਂ ਦੱਸਿਆ ਹੈਗਾ।
ਬਸ ਕੋਲਿੰਗ ਦਾ ਹੀ ਦੱਸਿਆ ਹੈ ਕਿ ਕੋਲਿੰਗ ਹੈਗੀ ਹੈ।
ਹਾਂ ਬਸ ਸਹੀ ਹੈ, ਸਹੀ ਹੈ ਇਨਾ ਹੀ ਦੱਸਿਆ ਹੋਇਆ ਇਹਨਾਂ ਨੇ।
ਚਲੋ ਦੇਖਦੇ ਹਾਂ ਜਿੰਨਾ ਚਿਰ ਚੱਲੇਗਾ ਕਰੀ ਜਾਂਨੇ ਹਾਂ।
ਹਮ-ਹਮ, ਹਮ-ਹਮ ਇਹਦੇ ਵਿੱ ਮਤ ਟ੍ਰਾਂਸਕ੍ਰਿਪਸ਼ਨ ਦਾ ਪਤਾ ਨੀ ਹੈਗਾ ਮੈਨ ਲੱਗਦਾ ਕੰਮ ਹੀ ਹੈਗਾ ਕਿਉਂਕਿ ਸ਼ਾਇਦ ਕੱਲ ਉਹ ਇੱਕ ਕਹਿ ਰਹੇ ਸੀ ਨਾ ਪਰਸਨ ਗਰੁਪ ਦੇ ਵਿੱਚ ਹੈਗਾ ਵੀ ਮੇਰੀ ਇਹਦੇ ਵਿੱਚੋਂ ਪੇਮੈਂਟ ਜਿਆਦਾ ਨੀ ਹੋ ਰਹੀ ਹੈਗੀ। ਨੱਬੇ ਦੀ ਨੱਬੇ। ਹੀ ਖੜੀ ਹੈਗੀ ਪਤਾ ਨੀ ਗਾ ਕਿਹੜੇ ਹਿਸਾਬ ਦੇ ਸਿਸਟਮ ਇਹਨਾਂ ਦਾ
ਕਹਿ ਰਹੇ ਸੀ, ਕਹਿ ਰਹੇ ਸੀ ਕਾਲੀ
ਹਮ-ਹਮ, ਹਮ ਵੀ ਮੇਰੀ, ਮੇਰੀ ਇੰਨੀ ਟ੍ਰਾਂਸਕ੍ਰਿਪਸ਼ਨ ਸੀਗੀ ਉਹਦੇ ਵਿੱ ਚਗੋ ਉਹ ਵੀ ਕੱਟ ਕੇ ਗਈ ਏ ਗੀ ਉਹਦੀ। ਤਾਂ ਉਹਦੀ ਪੇਮੈਂਟ ਸੋ ਨੀ ਹੋ ਰਹੀ ਪੂਰੀ ਗ
ਪਰ ਉਹਨੇ ਪੂਰਾ ਸਕਰੀਨ ਸ਼ੋਟ ਭੇਜਿਆ ਮੈਮ ਨੂੰ।
ਹਾਂ-ਹਾਂ ਪੂਰਾ ਸਕਰੀਨ ਸ਼ੋਟ ਭੇਜਿਆ ਹੋਇਆ ਮੈਡਮ ਨੂੰ। ਹੁਣ ਦੇਖੋ ਕੀ ਬਣਦਾ ਹੈਗਾ ਕੀ ਹੈਗਾ ਕੀ ਨਹੀਂ ਇੱਕ ਅੱਜ ਅੱ ਅੱਜ ਵੀ ਮਤਲਬ ਸ਼ਾਇਦ ਉਹਨਾ ਦਾ ਹੀ ਹੈਗਾ ਵੀ ਉਹ ਕਹਿੰਦੇ ਵੀ ਨੱਬੇ ਰੁਪਏ ਪਾ ਦਿੱਤੇ ਹੈਗੇ ਉਹ ਕਹਿੰਦੇ ਮੇਰੇ ਅਕਾਊਂਟ ਦੇ ਵਿੱਚ ਆਏ ਨੀ ਗੇ ਏਦਾਂ ਵੀ ਹੋਰ ਹੀ ਆ ਰਿਹਾ ਸੀ ਅੱਜ
ਕੀ ਪਤਾ ਦੇਖ।
ਅੱਜ ਗਰੁੱਪ ਦੇ ਵਿੱਚ ਇਹ ਸ਼ੋਅ ਹੋ ਰਿਹਾ। ਸੀ ਉਹ ਕਹਿੰਦੇ ਸੀਗੇ ਵੀ ਪੇਮੈਂਟ ਆ ਉਹਨਾਂ ਵੱਲੋਂ ਤਾਂ ਕਹਿੰਦੇ ਆ ਗ ਹੈ ਉਹ ਕਹਿੰਦੇ ਮੇਰੇ ਅਕਾਊਂਟ ਦੇ ਵਿੱਚ ਆਈ ਨੀ ਗ ਸਾਰੀ ਹਿਸਟਰੀ ਵਗੈਰਾ ਵੀ ਚੈੱਕ ਕਰ ਲਈ ਗ ਉਹਨਾਂ ਨੇ ਉਹ ਕਹਿੰਦੇ ਮੇਰੇ ਕੋਲ ਨੀ ਸ਼ੋਅ ਹੋ ਰਹੀ ਹੈਗੀ। ਹਾਂ ਫੇਰ ਉਹੀ ਹੈ, ਵੀ ਦਿੱਕਤ ਆ ਰਹੀ ਹੈਗੀ, ਪਤਾ ਨੀ ਕੀ ਤੇ ਮ ਹੌਲੀ-ਹੌਲੀ ਪਤਾ ਲੱਗੋ। ਵਾਹ
ਹਾਂ ਹੌਲੀ- ਹੌਲੀ ਪਤਾ ਲੱਗੇਗਾ ਜਦੋਂ ਆਪਾਂ ਇਹਨਾਂ ਨਾਲ ਜੁੜੇ ਰਵਾਂਗੇ ਨਾ।
ਹਾਂ- ਹਾਂ -ਹਾਂ -ਹਾਂ।
ਚਲੋ ਸਾਨੂੰ ਕੀ ਦੇਖੋ ਸਾਨੂੰ ਇੱਧਰੋਂ ਵੀ ਕੰਮ ਆਈ ਜੇ ਸਾਨੂੰ ਉੱਧਰੋਂ ਵੀ ਕੰਮ ਆਈ ਜੇ
ਹਾਂ -ਹਾਂ ਸਹੀ ਹੈ -ਸਹੀ ਹੈ ਬਸ ਏਦਾਂ ਕੰਮ ਮਿਲਦਾ ਰਵੇਗਾ। ਠੀਕ ਏ। ਜਿਵੇਂ ਹੁਣ ਉਹ ਜੋ ਸਟੋਕ ਅਲਾ ਸੀ ਉਹ ਤਾਂ ਆਪਾਂ ਨੂੰ ਕਦੇ- ਕਦੇ ਜਿਵੇਂ ਵਿੱਚ ਹਟ ਜਾਂਦਾ ਸੀਗਾ। ਫੇਰ ਆਉਂਦਾ ਸੀ, ਹੁਣ ਇਹਦਾ ਨੀ ਨਾ ਪਤਾ ਵੀ ਇਹਦਾ ਇਹ ਰੈਗੂਲਰ ਐ।
ਨਹੀਂ -ਨਹੀਂ ਰੈਗੂਲਰ ਨਹੀਂ ਹੈ, ਪਾਰਟ ਟਾਈਮ ਹੀ ਹੈ, ਜਦੋਂ ਅਪਲਾਈ ਤਸ ਨਹੀਂ ਤੇ ਉਦੋਂ ਹੀ ਨੇ ਕਿਹਾ ਸੀ। ਫੁਲ ਟਾਈਮ ਜੋਬ ਨੀ ਜ ਹੈਗੀ ਆ ਪਾਰਟ ਟਮ ਜੋਬ ਹੈਗੀ ਤੇ ਆਪਾਂ ਤੁਹਾਨੂੰ ਸਿਰਫ ਓਦੋਂ ਹੀ ਕੋਂਟੈਕਟ ਕਰਾਂਗੇ ਜਦੋਂ ਸਾਡੇ ਕੋਲ ਟਾਸਕ ਹੋਣਗੇ।
ਅੱਛਾ
ਪਾਟ ਟਾਈਮ ਹੈਗੀ ਐਵਲੀ ਐ।
ਅੱਛਾ -ਅੱਛਾ ਚਲੋ ਇੱਕ ਜੇ ਉੱਧਰੋਂ ਆ ਜੇ ਉੱਧਰੋਂ ਕਰ ਲਏ ਤੇ ਜੇ ਇੱਧਰੋਂ ਹੁੰਦਾ ਹੈਗਾ ਤਾਂ ਇੱਧਰੋਂ ਕਰ ਲਏਗਾ।
ਬਸ ਕਿਉਂਕਿ ਪੰਜਾਬੀ ਤੇ ਦੇਖੋ ਸਾਨੂੰ ਆਉਂਦੀ ਐ।
ਹਾਂ -ਹਾਂ ਪੰਜਾਬੀ ਆਉਂਦੀ ਹੈਗੀ, ਇੱਕ ਇਹਦੇ ਵਿੱਚ ਗਰੁੱਪ ਦੇ ਵਿੱਚ ਗ ਇੱਕ ਕਸ਼ਮੀਰ ਦੀ ਸਾਈਡ ਤੋਂ ਹੋ -ਹੋ ਰਿਹਾ ਸੀਗਾ ਕੋਈ ਉਹਨੂੰ ਕਹਿ ਰਹੇ ਸੀਗੇ ਪਹਿਲਾਂ ਤੂੰ ਪੰਜਾਬੀ ਬੋਲ ਕੇ ਦਿਖਾ ਜੇ ਤੈਨੂੰ ਇੰਨਾ ਹੀ ਆਂਦਾ ਮੈਂ ਕਿਹਾ ਪਤ ਤਾ ਨਹੀ ਹੈ ਕੀ ਹੈਗਾ ਕੀ ਨਹੀਂ ਉਹ ਕਹਿੰਦਾ ਵੀ ਮੈਨੂੰ ਔ। ਹੈਗੀ ਤੇ ਉਹ ਕਹਿੰਦੇ ਹੈ ਤੁਸੀਂ ਬੋਲ ਕੇ ਦਿਖਾਓਗਾ।
ਨਹੀਂ ਹੁੰਦਾ ਹੈ, ਕਈ ਕਈਆਂ ਨੂੰ ਪੰਜਾਬੀ ਵੀ ਆਂਦੀ ਐ ਕਿਉਂਕਿ ਦੇਖੋ ਮੁਸਲਮਾਨ ਵੀ ਸਾਡੀ ਤਰ੍ਹਾਂ ਹੀ ਬੋਲਦੀ ਐ। ਮਤਲਬ ਪੰਜਾਬੀ ਬੋਲਦੇ ਆ ਲਿਖਣ'ਚ ਹੀ ਉਰਦੂ ਹੈ ਉਹਨਾਂ ਦੀ
ਹਾਂ। ਹਾਂ, ਹਾਂ ਬੋਲੀ ਪੀ ਜਾਂਦੀ ਹੈਗੀ ਜਿਵੇਂ ਹੁਣ, ਆਪਾ ਪੰਜਾਬੀ' ਚ ਹੁਣ ਹਿੰਦੀ-ਹਿੰਦੀ ਲੈਂਗੁਏਜ ਲਾ ਲਓ, ਉਹ ਹੈ ਤਾਂ ਸੇ-ਸੇਮ ਪੰਜਾਬੀ ਵਰਗੀ। ਹੀ, ਹੈ ਆਪਾਂ ਨੂੰ ਪੂਰੀ ਚੰਗੀ ਤਰ੍ਹਾਂ ਸਮਝ ਆਉਂਦੀ ਹੈ, ਪਰ ਉਹ ਲਿਖਣ ਦਾ ਥੋੜ੍ਹਾ ਜਿਹਾ ਅਲੱਗ ਹੈ।
ਹਾਂਜੀ।ਪਰ ਫੇਰ ਵੀ ਹਿੰਦੀ ਲੈ ਜ ਥੋੜਾ ਵੱਖ ਮਤਲਬ ਵੱਖਰੀ ਹੋ ਜਾਂਦੀ, ਪੰਜਾਬੀ- ਹਿੰਦੀ ਦਾ ਕੋਈ ਮੇਲ ਨੀ ਗਾ। ਕਿਉਂਕਿ, ਪੰਜਾਬੀ, ਪੰਜਾਬੀ ਦੀ ਭਾਸ਼ਾ ਹੀ ਵੱਖਰੀ ਹੈਗੀ ਹੈ। ਜਿਹੜੇ ਹਿੰਦੀ ਵਾਲੇ ਹੈਗੇ ਆ, ਉਹ ਪੰਜਾਬੀ ਨਹੀ ਬੋਲ ਸਕਦੇ ਸਹੀ ਤਰੀਕੇ
ਹਾਂ- ਹਾਂ, ਹਾਂ, ਹਾਂ ਸਹੀ ਹੈ, ਜਿਹੜੇ ਪੰਜਾਬੀ ਵਾਲੇ ਉਹ ਹਿੰਦੀ ਨਹੀਂ ਪੂਰੀ ਪ੍ਰੌਪਰ ਬੋਲ ਸਕਦੇ, ਕਿਉਂਕਿ ਉਹ ਪੰਜਾਬੀ ਵਾਲਾ ਸ਼ਬਦ ਯੂਜ ਕਰਨਗੇ, ਕਰਨਗੇ ਵਿੱਚ।
ਹਾਂ, ਹੋਈ ਜਾਂਦਾ।
ਹੁੰਦਾ ਹੀ ਹੈ, ਚੇ ਚਾਹੇ ਜਿੰਨਾ ਮਰਜ਼ੀ ਆਪਾਂ ਕਹਿ ਦਈਏ ਵੀ ਆਪਾਂ ਹਿੰਦੀ ਬੋਲ ਲੈਂਨੋ ਹੈਗੇ ਆ, ਤੇ ਆਪਾਂ ਜਦੋਂ ਬੋਲਾਂਗੇ ਨਾ ਤੇ, ਉਹਦੇ ਵਿੱਚ ਪੰਜਾਬੀ ਵਾਲਾ ਸ਼ਬਦ ਆਉਂਦਾ ਹੀ ਆਂੳਂ
ਆਉਂਦਾ ਹੀ, ਆਉਂਦਾ ੳਹੀ ਨਾ ਗੱਲ ਹੋ ਹੀ ਜਾਂਦੀ, ਫੇਰ ਬੰਦੇ ਨੂੰ ਪਤਾ ਲੱਗ ਜਾਂਦਾ ਕਿ, ਨਹੀਂ ਇਹਨਾਂ ਨੂੰ ਇਹ ਪੰਜਾਬੀ ਬੋਲਣ ਦੇ ਆ, ਪ੍ਰੌਪਰ ਉਹ ਲੈਂਗੁਏਜ ਨਹੀਂ ਯੂਜ ਕਰਦੇ।
ਹੋ ਜਾਂਦ
ਆਹ ਤੇ, ਹੋਰ ਹੁਣ ਐ, ਹੁਣ ਜਿਹੜਾ ਕਸ਼ਮੀਰ ਸੀ, ਜੋ ਵੀ ਸੀ ਠੀਕ ਹੈ ਨਾ, ਪਰਸਨ ਅਗਲੇ ਨੇ ਪੰਜਾਬੀ ਸਿੱਖੀ ਹੋਏਗੀ। ਕੀ ਮੰਨ ਲਿਆ ਤਦ ਵੀ, ਉਹ ਚੀਜ਼ ਨਹੀਂ ਸੀਗੀ, ਜੋ ਉਰਦੂ ਦੀ ਫੇਰ ਉਹ ਸਿਸਟਮ ਬਣ ਜਾਂਦਾ, ਵਾ ਵਿੱਚ ਬੋਲਣ ਦਾ।
ਹਾਂ, ਹਾਂ।
ਸਹੀ ਐ ਨਾ, ਕਿਉਂਕਿ ਉਹਨਾਂ ਦੀ ਤਹਿਜੀਬ ਵਾਲੀ ਭਾਸ਼ਾ ਹੈਗੀ ਹੈ, ਸਾਡੀ ਇੰਨੀ ਤਹਿਜੀਬ ਵਾਲੀ ਭਾਸ਼ਾ ਨਹੀਂ ਹੈਗੀ। ਉਹ'ਚ ਕਿੱਦਾਂ ਬੋਲਦੇ ਐ, ਵੱਖਰੇ ਤਰੀਕੇ ਨਾਲ ਬੋਲਦੇ ਐ, ਉ
ਹਾਂ ਹਾਂ ਹੋ ਹੋ ਜਾਂਦ ਐਵੇਂ, ਸਹੀ ਐ। ਬਾਕੀ ਦੇਖੋਗਾ, ਹੋਰ ਕੀ ਬਣਦਾ ਹੈਗਾ ਤੇ, ਤੁਹਾਡੀ ਉਹ ਆਹ ਮੈਡਮ ਨਾਲ ਜਿਹੜੀ ਤੁਹਾਡੇ ਆਪਾਂ ਨੂੰ ਉਹ ਕਰਵਾਇਆ ਸੀ। ਜਿਨਾਂ ਨੇ ਜੁਆਇਨ ਕਰਵਾਇਆਂ। ਉਹਨਾਂ ਨਾਲ ਹੋਈ ਐ?
ਨਹੀਂ ਅੱਜ ਨਹੀ ਹੋਈ, ਅੱਜ ਨੀ ਹੋਈ।
ਨਹੀਂ ਹੋਈਗੀ? ਹਾਂ, ਮੈਂ ਵੀ ਮੈਸੇਜ ਕੀਤਾ ਕੀਤਾ ਸੀ, ਪਰ ਹੇਲੈ ਤੱਕ
ਹਾਂ, ਮੈਸੇਜ ਮੈਂ ਵੀ ਕੀਤਾ ਸੀ, ਪਰ ਰਿਪਲਾਈ ਨਹੀਂ ਆਇਆ। ਕੋਈ ਸ਼ਾਇਦ, ਉਹ ਬਿਜ਼ੀ ਹੋਣ
ਸ਼ਾਇਦ ਹਾਂ ਹੋ ਸਕਦਾ ਬਿਜੀ ਹੋਣਗਾ, ਪਰ ਉਹਨਾਂ ਦਾ ਹਜੇ ਤੱਕ ਕੋਈ ਰਿਪਲਾਈ ਨਹੀਂ ਆਇਆ ਹੈਗਾ।
ਹਾਂ, ਮੈਨੂੰ ਵੀ ਨੀ ਆਇਆ ਕੋਈ ਰਿਪਲਾਈ‌। ਕੋਈ ਗੱਲ ਨੀ ਆਜੇਗਾ।
ਹਾਂ, ਜੇ ਹੋਏ ਤਾਂ ਫਰੀ ਕ ਦੇਖਦੇ ਹੈਂਗੇ। ਮੈਂ ਮੇਰੇ ਹਸਬੈਂਡ ਨੂੰ, ਆਖਿਆ ਸੀ ਮੈਂ ਕਿਹਾ ਤੁਸੀਂ ਕਰਲਓ ਗਾ, ਆਪਾਂ ਛੇ ਕੋਲਾਂ ਮੇਰੀਆਂ ਹੋ ਜਾਣਗੀਆਂ ਤੁਹਾਡੇ ਨਾਲ, ਛੇ ਤੁਸੀਂ ਮੇਰੇ ਨਾਲ ਕਰ ਲਿਓ ਅੱਗੇ ਤੁਸੀਂ ਅੱਗੇ ਆਪਦੇ ਹੋਰ ਜੋੜਦੇਓ।
ਹਾਂ ਸਹੀ ਆ।
ਕਹਿੰਦੇ ਗਾ, ਇਹਦੇ ਵਿੱਚ ਤਾਂ ਸਾਇਲੈਂਟ ਵਾਲਾ ਹੋਆ ਵੀ ਬੈਕਗਰਾਊਂਡ ਨੋਇਸ ਤੇ, ਮੈਂ ਕਿਹਾ ਇਹਦੇ ਵਿੱਚ ਤਾਂ ਹੈ ਨੀ ਗਾ, ਮੈਂ ਕਿਹਾ ਉਹ ਜਿਹੜਾ ਦੂਸਰਾ ਕੰਮ ਕਰਦੀ ਸੀ ਨਾ, ਉਹਨਾਂ ਨੂੰ ਤਾਂ ਪਤਾ ਵੀ ਉਹਦੇ ਵਿੱਚ ਬਿਲਕੁਲ ਹੀ ਹੈ ਨਹੀਂ ਸੀਗੀ ਵੀ ਆਵਾਜ਼ ਵਗੈਰਾ। ਤਾਂ ਉਹ ਕਹਿੰਦੇ ਸੀਗੇ, ਉਹ ਸਵੇਰੇ ਤੋਂ ਹੋਣਾ, ਕਿਉਂਕਿ ਬਾਜ਼ਾਰ ਹੁੰਦੇ ਆ ਨਾ ਸ਼ੋਪ ਤੇ ਹੁੰਦੇ ਹੈਗੇ, ਤਾਂ ਕਰਕੇ, ਤਾਂ ਮੈਂ ਇਹਨਾਂ ਨੂੰ ਆਖਿਆ ਮੈਂ ਕਿਹਾ ਇਹ ਵੱਲ ਇਹ ਵਾਲਾ ਕਰ ਲਉਗਾ ਮੈਂ ਇਹਦੇ ਵਿੱਚ ਕੋਈ ਉਹ ਨੀ ਗ ਸ਼ੂ ਗਵੇਂ ਕਹਿੰਦਾ ਚਲ ਦੇਖਦਾ ਐਗਾ ਮੈਂ ਹਥ ਕਰ ਲਿ ਹੋਗਾ ਪੰਜ ਤੋਂ ਛੇ ਕੋਲ ਮੇਰੀ ਹੋ ਜਦੀ ਤੁਹਾਡੇ ਨਾਲ ਤੁਸੀਂ ਮੇਰੇ ਨਾਲ ਕਰ ਲਿਓਗੇ ਬਾਕੀ ਤੁਸੀਂ ਆਪਦੇ ਫਰੈਂਡ ਵਗੈਰਾ ਜੋੜਦੇ ਹੋ ਵਿੱਚ ਗੱਲ ਹੀ ਕਰਨੀ ਗੱਲ ਹੀ ਕਰਨੀ ਹੈਗੀ ਗੱਲ ਕਰਨ ਚ ਗ ਗੱਲ ਕਰਨ ਦੇ ਆਪਾਂ ਨੂੰ ਪੈਸੇ ਬਣ ਰਹੇ ਹੈ ਫਿਰ ਹੋਰ ਕੀ ਇਹਦੇ ਚ ਚਾਹੀਦਾ ਹੈਗਾ ਹਾਂ ਵੀ ਪਤਾ ਲੱਗਦਾ ਰਹਿੰਦਾ ਵੀ ਹਾਂ ਐਵੇਂ ਦਾ ਸਿਸਟਮ ਹੈ, ਵਧੀਆ ਹੈਗਾ।
ਹਾਂਜੀ- ਹਾਂਜੀ, ਬਿਲਕੁਲ। ਟਾਈਮ ਕਿੰਨਾ ਹੋਇਆ।
ਟਾਈਮ ਹਜੇ ਤੱਕ ਤਾਂ ਸੱਤ ਅੱਠ ਮਿੰਟ ਹੋਣ ਆਲੇ ਐ।
ਠੀਕ ਐ ਠੀਕ। ਮੇਰੇ ਨਾ ਟਾਈਮ ਨੀ ਸ਼ੋਅ ਕਰਦਾ ਵਾ ਮੈਂ ਤਦੇ ਤੁਹਾਨੂੰ ਪੁੱਛਿਆ ਏ ਉਹ ਸਕਰੀਨ- ਸਕਰੀਨ ਬੰਦ ਹੋ ਗਈ ਹੋਣੀ ਹੈ, ਨਾ ਮੈਂ ਕਿਹਾ ਮੈਂ ਵੀ ਸਕਰੀਨ ਓਨ ਕਰਾਂ ਤੇ ਮੇਰੀ ਕੌਲ ਕਟੀ ਜੇ
ਅੱਛਾ- ਅੱਛਾ, ਨਹੀਂ- ਨਹੀਂ ਹਜੇ ਤੱਕ ਤਾਂ ਪਿਆ। ਟੈਮ ਪਹਿਲਾਂ ਵਾਲਾ ਸੀਗਾ ਆਪਣਾ ਹੈਗਾ ਸਾ ਸਾਢੇ ਦਸ ਤੱਕ ਸਾਢੇ ਦਸ ਤੋਂ ਉੱਪਰ ਹੀ ਹੋ ਗਿਆ ਸੀ ਪੈਂਤੀ ਕੁ ਮਿੰਟ ਹੋ ਗਿਆ ਸੀ।
ਚਲੋ ਕੋਈ ਗੱਲ ਨੀ ਇੰਨੀ
ਹਾਂ ਇਹਨਾ ਤਾਂ ਚੱਲ ਜਾਂਦਾ ਐ। ਬਸ ਇਹਨਾ ਵੀ ਗਿਆਰਾਂ ਗਿਆ ਹੁਣ ਪਰਸੋਂ ਵਾਲੀ ਕੱਲ ਆਲੀ ਆਪਾਂ ਕਹਿੰਦੇ ਹਾਂਗੇ ਉਹ ਵਾਲੀ ਵੀ ਤਾਂ ਆਪਣੀਆਂ ਸੈਟ ਤਾਂ ਹੋਈ ਹੋਊਗੀ ਆ ਕਿਉਂਕਿ ਉਹਦੀ ਮਿਆਦ ਹਾਂ। ਕਿਉਂਕਿ ਉਹਦੀ ਮਿਆਦ ਜੋੜ ਹੀ ਦਿੱਤੀ ਹੈ ਨਾ ਉਹਨਾਂ ਨੇ
ਅਤੇ ਹੋਰ ਮੈਂ ਆ ਜੋੜੀਏ ਪਤਾ ਕੀ ਸਾਨੂੰ ਇਹ ਮਿਆਦ ਜੋੜ ਸਿਸਟਮ ਪਤਾ ਲੱਗਦਾ ਕਿ ਇਹ ਮਿਆਦ ਬੋਲਿਆ ਕੀ ਮਤਲਬ ਹੈਗਾ ਮਿਆਦ ਦੇ ਨੰਬਰਾਂ ਦਾ
ਹਾਂ, ਹਾਂ ਉਹੀ ਹੈ, ਨਾ ਪਤਾ ਹਜੇ ਤੱਕ ਪਤਾ ਪਤਾ ਨਹੀਂ ਨਾ ਆਪਾਂ ਨੂੰ ਸਿਸਟਮ ਹਨਾ ਹੌਲੀ- ਹੌਲੀ ਪਤਾ ਤਾਂ ਲੱਗੂਗਾ ਜਦੋਂ ਆਪਾਂ ਹੁਣ ਰੈਗੂਲਰ ਕੰਮ ਕੀਤਾ ਨਾ ਇਹਦੇ ਵਿੱਚ ਜਗ੍ਹਾਂ ਫੇਰ ਆਪਾਂ ਨੂੰ ਪਤਾ ਲੱਗੂ। ਮੈਂ ਤਾਂ ਪ੍ਰੋਪ
ਫੇਰ ਪਤਾ ਲੱਗੂਗਾ ਸਹੀ ਪਰ ਇਹਨਾਂ ਨੂੰ ਥੋੜਾ ਸੋਚਣਾ ਚਾਹੀਦਾ। ਥੋੜਾ ਮੈਨੂੰ ਕੌਲਿੰਗ ਵਾਲਾ ਗਰੁਪ ਜ਼ਰੂਰ ਬਣਾਲਾਂਗੀ।
ਹਾਂ, ਹਾਂ ਸਾਰੇ ਉਸੇ ਦੇ ਵਿੱਚ ਮੈਸੇਜ ਕਰੀ ਆ ਰਹੇ ਏ। ਵਿੱਚੇ ਗ ਦੂਸਰੇ ਹਾਂ ਰਿਕੋਡਿੰਗ ਵਾਲਾ ਵੀ ਚੱਲੀ ਆ ਵਿੱਚ ਕੌਲਿੰਗ ਵਾਲੇ ਵੀ ਉਹਦੇ ਵਿੱਚ ਮੈਸੇਜ ਕਰੀ ਜਾ ਰਹੇ ਆ ਜਿਨਾਂ ਦੇ ਨਵਾਂ ਫੋਮ ਫਿਲ ਕੀਤਾ। ਤਾਂ ਉਹ ਤਾਂ ਸਮਝ ਲੋ ਔਰ ਵਾਲਾ ਹੀ ਹੈਗਾ ਜਿਹਨ੍ਹਾਂ ਨੇ ਨਵਾਂ ਫੋਰਮ ਫਿਲ ਕੀਤਾ ਹੈਗਾ ਉਹ ਸਾਰੇ ਮੈਸੇਜ ਉਹਦੇ ਵਿੱਚ ਕੱਚੀ ਕਰੀ ਜਾ ਰਹੇ ਹੈਗੇ।
ਮੈਂ ਪੁੱਛਣਾ ਏ, ਮੈਂ ਉਹਨਾਂ ਨੂੰ ਪੁੱਛਾਂਗੀ ਮੈਂ ਜਿੱਦ ਮੇਰੀ ਫਰੇਡ ਨੂੰ ਕੀ ਮਤਲਬ ਜੀਦਾ ਨੰਬਰ ਨਹੀਂ ਆਇਆ। ਮੈਨੂੰ ਪੁੱਛਾਂਗੀ ਤੂੰ ਚੰਗੀ ਤਰ੍ਹਾਂ ਫੋਰਮ ਫਿਲ ਕੀਤਾ ਏ, ਨਾ ਜਿਹੜਾ ਤੇਰਾ ਨੰਬਰ ਕਿਉਂ ਨੀ ਆਇਆ।
ਹਾਂ ਵੀ ਉਹਨਾਂ ਨੂੰ ਦੇਖਊਗਾ ਉਹਨਾਂ ਨੂੰ ਕਹਊਗਾ ਵੀ ਹਾਂ, ਚੈਕ ਕਰ ਲਿਓਗਾ ਉਹਨਾਂ ਨੂੰ ਕਹ ਨੰਬਰ ਦੁਬਾਰਾ ਚੈੱਕ ਕਰੋ, ਲਿਸਟ ਦੇ ਵਿੱਚ ਹੈਗਾ ਹੋ ਸਕਦਾ ਹੈਗਾ, ਲਿਸਟ ਦੇ ਵਿੱਚ ਨੰਬਰ ਹੋਵੇਗਾ। ਕਈ ਵਾਰੀ ਆਪਣਾ ਧਿਆਨ ਵੀ ਨੀ ਪੈਂਦਾ ਹੈਗਾ ਤੇ ਜਾਂ ਉਹਨਾਂ ਨੇ ਫੋਰਮ ਫਿਲ ਕਰਨ ਦੇ ਵਿੱਚ ਕੋਈ ਉਹਨਾਂ ਤੋਂ ਸਕਰੀਨ ਸ਼ੋਟ ਵਗੈਰਾ ਹਾਂ ਸਕਰੀਨ ਸ਼ੋਟ ਵਗੈਰਾ ਮੰ ਗਵਾਇਓ ਉਹਨਾਂ ਨੂੰ ਵੀ ਹਾਂ ਜਿੱਥੇ ਤੁਸੀਂ ਫੋਰਮ ਫਿਲ ਕੀਤਾ ਸੀਗਾ। ਪੂਰਾ ਕਿਉਂਕਿ ਆਪਣਾ ਆ ਗਿਆ ਹੈਗਾ ਫਿਰ ਉਹਨਾਂ ਦਾ ਵੀ ਤਾਂ ਆਣਾ ਚਾਹੀਦਾ ਸੀ, ਨਾ ਹੁਣ ਮੇਰੇ ਨਾਲ ਜਿਹਨਾਂ ਨੇ ਵੀ ਮੇਰੇ ਨਾਲ ਦਿਆਂ ਨੇ ਜਿਨਾਂ ਨੇ ਵੀ ਉਹ ਕੀਤਾ ਸੀ ਫੋਮ ਫਿਰ, ਸਭ ਦਾ ਆ ਗਿਆ ਹੈਗਾ।
ਹਾਂ ਉਹ ਵੀ ਤੇ ਕਹਿੰਦੀ ਸਭ ਦਾ ਆ ਗਿਆ।
ਹਾਂ ਸਭ ਦਾ ਆ ਗਿਆ ਹੈਗਾ। ਕਿਉਂਕਿ ਮੈਂ ਜਿਹਨਾਂ ਨੂੰ ਉਹ ਕਿਹਾ ਸੀ ਨਾ ਵੀ ਤੁਸੀਂ ਵੀ ਕਰਦੋਗਾ ਤੇ ਉਹਨਾਂ ਨੇ ਕਿਹਾ ਸੀਗਾ ਵੀ ਪੁੱਛਿਆ ਫੇਰ ਮੈਂ ਉਹਨਾਂ ਨੂੰ ਮੈਂ ਕਿਹਾ ਤੁਹਾਡਾ ਵੀ ਆ ਗਿਆ ਕਿ ਕਹਿੰਦੇ ਹਾਂ ਆ ਗਈ ਟਾਸਕ ਮੈਂ ਚਲੋ ਠੀਕ ਆ ਸਾਰਿਆਂ ਨਾਲ ਹੀ ਵਧੀਆ ਗੱਲ ਹੈਗੀ ਤਾਂ ਕਰਕੇ ਇ ਗੱਲ ਵੀ ਤੁਸੀਂ ਉਹਨਾਂ ਨੂੰ ਨਾ ਉਹ ਪੁੱਛ ਹੋਗਾ ਉਹਨਾਂ ਨੂੰ ਕੋ ਸਕਰੀਨ ਸ਼ੋਟ ਭੇਜੂਗਾ। ਕਈ ਵਾਰੀ ਐਵੇਂ ਹੁੰਦਾ ਹੈਗਾ ਵੀ ਨਹੀਂ ਪਤਾ ਲੱਗਦਾ।
ਪਤਾ ਲੱਗਦਾ ਹੋ ਜੇ, ਨਹੀਂ-ਨਹੀਂ ਮੈਂ ਉਹਨਾਂ ਨੂੰ ਪੁੱਛਾਂਗੀ ਚੰਗੀ ਤਰ੍ਹਾਂ ਮੈਂ ਪੁੱਛਾਂਗੀ। ਇੱਕ ਵਾਰੀ
ਹਾਂ-ਹਾਂ ਠੀਕ ਆ ਹਾਂ ਆਪਣਾ ਟਾਈਮ ਹੋ ਗਿਆ।
ਠੀਕ ਓਕੇ ਜੀ ਓਕੇ।